ਅ ਹੈਲੋ।
ਹੈਲੋ
ਹੈਲੋ
ਹਾਂਜੀ
ਹੈਲੋ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
ਕਿਵੇਂ ਹੋ।
ਵਧੀਆ ਤੁਸੀਂ ਸੁਣਾਓ।
ਵਧੀਆ ਜੀ ਹੋਰ ਕੀ ਕਰ ਰਹੇ ਸੀ ਤੁਸੀਂ।
ਬਸ ਹੁਣ ਨਾਸ਼ਤਾ ਕੀਤਾ ਰੋਟੀ ਸਵੇਰੇ ਖਾਧੀ ਨੀ। ਨਾਸ਼ਤੇ ਦੀ ਹੁਣ ਕਰਨ ਲੱਗੇ ਆਂ।
ਹੁਨ ਇਨੀ ਲੇਟ।
ਬਸ ਟਾਈਮ ਉ ਉੱਪਰ ਟੈਂਕੀ ਕਰਨ ਗਈ ਹਾਂ ਸਾਫ਼। ਤੇ ਟਾਈਮ ਕਾਫੀ ਲੱਗ ਗਿਆ ਸਾਨੂੰ ਸਾਰਿਆਂ ਨੂੰ। ਇਕੱਲੇ ਦਾ ਹੈ ਨੀ ਸੀ।
ਸਹੀ ਗੱਲ ਐ। ਕੱਲਾ ਬੰਦਾ ਤੇ ਕਰ ਨੀ ਸਕਦਾ।
ਬੜਾ ਔਖਾ ਐ।
ਸਹੀ ਗੱਲ ਹੈ। ਹੋਰ, ਤੁਸੀਂ ਸ਼ੋਪਿੰਗ ਕਰਦੇ ਹੋ?
ਸ਼ੋਪਿੰਗ ਹਾਂ, ਓਨਲਾਈਨ ਨੀ ਕਰਦੇ। ਪਰ ਬਾਜ਼ਾਰ ਜਾ ਕੇ ਜ਼ਰੂਰ ਅਸੀਂ ਕੁਛ ਨਾ ਕੁਛ ਖਰੀਦਦੇ ਜ਼ਰੂਰ ਹੈਗੇ ਹਾਂ।
ਸਹੀ ਗੱਲ ਹੈ ਕਿਉਂਕਿ ਔਨਲਾਈਨ ਦਾ ਪਤਾ ਨੀ ਹੁੰਦਾ ਨਾ ਕਿ ਕਿਵੇਂ ਦਾ ਨਿਕਲੇਗਾ।
ਬਸ ਪ੍ਰੋਡਕਟ ਪਤਾ ਨੀ ਕਿਵੇਂ ਦਾ ਘਰ ਆਉਂਦਾ ਕਿਵੇਂ ਦਾ ਨਹੀਂ ਆਉਂਦਾ।
ਸਹੀ ਗੱਲ ਹੈ ਕਿਉਂਕਿ ਵਿਖਾਂਦੇ ਕੁਝ ਹੋਰ ਨੇ ਦਿੰਖਾਂਦੇ ਕੁਝ ਹੋਰ ਨੇ।
ਬਸ ਇਸ ਕਰਕੇ ਅਸੀਂ ਵੀ ਹੂੰ ਔਨਲਾਈਨ ਨੀ ਕਰਦੇ ਬਾਹਰ।
ਅੱਛਾ ਸਹੀ ਗੱਲ ਹੱਥ ਲਾ ਕੇ ਅ ਪਤਾ ਲੱਗ ਜਾਂਦਾ ਹੈ ਨਾ ਕੱਪੜਾ ਕਿਵੇਂ ਦਾ ਇਹ
ਹਮ ਹਾਂ ਇਹ ਤੇ ਸਹੀ ਗੱਲ ਦੱਸੀ ਹੈ।
ਹਾਂਜੀ
ਹੋਰ ਸੁਣਾਓ ਬਸ ਵਧੀਆ। ਬਾਕੀ ਟਾਈਮ ਪਾਸ ਹੋ ਰਿਹਾ ਹੁਣ ਜਾਣਾ ਅੰਬਰਸਰ। ਅੰਬਰਸਰ ਦੀ ਹਾਂ ਅੰਮ੍ਰਿਤਸਰ ਦਾ ਬਹੁਤ ਵਧੀਆ ਇਹਨੇ ਕਿਹਾ ਦਰਸ਼ਨ ਹੋਏ ਨੇ। ਗੁਰੂ ਮਹਾਰਾਜ ਜੀ ਦੇ ਹਮ। ਹੁਣ ਉਹ ਗੁਰੂ ਮਹਾਰਾਜ ਜੀ ਦੇ ਬਾਬਾ ਜੀ ਦੀ ਬੀੜ ਦੇ ਅੱਗੇ ਮੈਂ ਕਿਹਾ ਚੱਲ ਮੈਂ ਵੀ ਜਾਂਦੀ ਹਾਂ ਸਾਰਿਆਂ ਨਾਲ ਮੱਥਾ ਟੇਕ ਆਵਾਂਗੇ। ਹਮ।
ਜਿਹਦੇ ਡਰ ਤੇ ਸਭ ਮਿਲਦਾ ਹੈ, ਨਾ ਉਹ ਉੱਥੇ ਤਾਂ ਜਾਣਾ ਹੀ ਚਾਹੀਦਾ ਹੈ।
ਬਸ ਹ।
ਜਾਇਆ ਕਰੋ ਬੜਾ ਅੱਛੇ ਹੈਗੇ ਨੇ ਦਰਸ਼ਨ ਹੁੰਦੇ ਨੇ, ਬਾਬਾ ਜੀ ਦੇ ਇੰਨੀ ਭੀੜ ਹੁੰਦੀ। ਅਸੀਂ ਵੀ ਗਏ ਸੀ ਨਿਊ-ਈਅਰ ਤੇ ਨਏਂ ਸਾਲ ਤੇ ਉੱਥੇ ਮਨਾ ਕੇ ਆਏ ਸੀ। ਅਸੀਂ ਹਾਂਜੀ ਅਸੀਂ ਗਏ। ਅ ਇੱਕ ਦਿਨ ਪਹਿਲੇ ਗਏ ਸੀ ਚਾਰ ਚੱਲੀਏ ਟ੍ਰੇਨ ਤੇ। ਤੇ ਪਹੁੰਚ ਗਏ ਸੀ।
ਹਾਂਜੀ।
ਰਸ਼ ਹੁੰਦਾ ਏ ਉਸ ਟ੍ਰੇਨ 'ਤੇ।
ਹਾਂਜੀ ਹਾਂਜੀ ਹੁੰਦਾ ਅਗਰ ਬੁਕਿੰਗ ਕਰਾ ਕੇ ਜਾਓ ਨਾ ਤੁਸੀਂ ਤਾਂ ਤੇ ਇਹ ਨਹੀਂ ਹੁੰਦਾ ਤਾਂ ਨਹੀਂ ਹੁੰਦਾ ਤਾਂ ਘੱਟ ਹੀ ਹੁੰਦਾ।
ਅੱਛਾ।
ਹਾਂਜੀ।
ਟਿਕਟ ਮਿਲ ਜਾਂਦੀ ਹੈ ਨਾ।
ਹਾਂਜੀ ਹਾਂਜੀ ਜਾਂ ਪਹਿਲਾਂ ਹੀ ਆਪਣੀ ਟਿਕਟ ਬੁੱਕ ਕਰਾ ਲਿਆ ਕਰੋ।
ਠੀਕ ਹੈ।
ਅਸੀਂ ਗਏ ਸੀ ਚਾਰ ਚਾਲੀ ਤੇ ਗਿਆਰਾਂ ਵਜੇ ਪਹੁੰਚ ਗਏ ਸੀ। ਤੇ ਹਾਂਜੀ ਫੇਰ ਉੱਥੇ ਆਪਣੀ ਮਰਜ਼ੀ ਹੈਗੀ ਰੂਮ ਲੈਣਾ ਨਹੀਂ ਲੈਣਾ ਵਰਨਾ ਇੱਥੇ ਸਰਾਂ ਵੀ ਹੈਗੀ।
ਠੀਕ।
ਬਥੇਰੀ ਸਰਾਂ ਹੈਗੀ।
ਸਰਾਵਾਂ ਵੀ ਹੈਗੀਆਂ ਨੇ ਉੱਥੇ ਲੰਗਰ ਪਾਣੀ ਛੱਕੋ ਇਸ਼ਨਾਨ ਕਰੋ। ਫੇਰ ਬਾਬਾ ਜੀ ਦੇ ਦਰਸ਼ਨ ਕਰੋ ਬੜੀ ਮਜ਼ੇਦਾਰ ਦਰਸ਼ਨ ਆਉਂਦੇ ਨੇ। ਐਸੀ ਕੋਈ ਗੱਲ ਨੀ। ਹਮ ਮੇਰਾ ਬੇਟਾ ਹੁਣ ਪੁੱਤਰ ਦੋ ਵਾਰੀ ਗਿਆ।
ਅੱਛਾ ਜੀ।
ਹਾਂ ਤੇ ਕਹਿੰਦਾ ਬਹੁਤ ਵਧੀਆ ਦਰਸ਼ਨ ਹੋਏ ਨੇ
ਅੱਛਾ ਤਾਂ ਹੀ ਤੁਸੀਂ ਜਾ ਰਹੇ ਹੋ ਹੈਂ
ਹਾਂ ਮੈਂ ਕਿਹਾ ਚਲੋ ਅਏ ਸੀ ਬਹਾਨੇ ਬੱਚਿਆਂ ਦੇ ਜਾਇਆ ਜਾਂਦਾ ਏ ਤੇ ਇੱਕ ਵਾਰੀ ਅਸੀਂ ਵੀ ਉਹ ਆਦੇ ਹਾਂ ਹੁਣ ਇਹਦੇ ਪਾਪਾ ਵੀ ਕਹਿੰਦੇ ਪਏ ਨੇ ਹੁਣ ਇਕੱਠੇ ਜਾਵਾਂਗੇ ਦਰਸ਼ਨ ਕਰਨ
ਸਹੀ ਗੱਲ ਕਿਉਂਕਿ ਗਰਮ ਅਹ ਇਨੀ ਗਰਮੀ ਵੀ ਪੈ ਰਹੀ ਹੈ ਨਾ ਤੇ ਕੋਈ ਕੋਈ ਜਾਂਦਾ ਏ ਵਰਨਾ ਐਨੀ, ਭੀੜ ਹੁੰਦੀ ਏ ਜਾਣੇ ਵਾਲੇ ਚਲੇ ਜਾਂਦੇ ਨੇ।
ਹਾਂ ਜਾਣ ਵਾਲੇ ਜਾਂਦੇ ਨੇ ਛੁੱਟੀਆਂ ਕਿਸ ਵਾਸਤੇ ਆ ਬੱਚਿਆਂ ਨੇ ਘਰ ਤੇ ਰਹਿਣਾ ਨੀ ਆਉਂਦਾ
ਸਹੀ ਗੱਲ ਏ,
ਬੱਚਿਆਂ ਨੇ ਤੇ ਨਿਕਲਣਾ ਹੀ ਹੈ ਹੁਣ ਉਹ ਕਿੱਥੇ ਰੁਕਦੇ ਨੇ। ਉਹਨਾਂ ਨੂੰ ਤਾਂ ਛੁੱਟੀਆਂ ਚ ਵੀ ਜਾਣਾ ਪੈਂਦਾ। ਕਹਿੰਦੇ ਅਸੀਂ ਤੇ ਹੋਰ ਸਾਡਾ ਕਿਹੜਾ ਹੈਗਾ ਫਿਰ ਪੜ੍ਹਾਈਆਂ ਚ ਵਿਅਸਤ ਹੋ ਜਾਣਾ ਇਹਨਾਂ ਨੇ। ਇਨੀ ਬਿਜੀ ਹੋ ਜਾਂਦੇ ਨੇ ਪੜ੍ਹਾਈਆਂ ਚ। ਕਹਿੰਦੇ ਨਾ ਜੀ ਅਸੀਂ ਤੇ ਘੁੰਮ ਕੇ ਆਉਣਾ ਹੀ ਆਉਣਾ।
ਹਾਂਜੀ ਅੰਬ੍ਰਿਤਸਰ ਇੱਕ ਐਵੇਂ ਜ ਐਵੇਂ ਜਗ੍ਹਾ ਹੈ ਨਾ ਇੱਥੇ ਕੋਈ ਭੁੱਖਾ ਨੀ ਰਹਿ ਸਕਦਾ।
ਐਹ ਤੇ ਹੈ।
ਉੱਥੇ ਤੇ ਲੰਗਰ ਬਣਨਾ ਹੀ ਬਣਨਾ ਹੈਗਾ ਏ ਚਾਹੇ, ਕੋਈ ਦੇ ਚਾਹੇ ਨਾ ਦੇ ਲੰਗਰ ਦੇ ਪੈਸੇ ਬਣਨਾ ਹੀ ਬਣਨਾ ਹੈਗਾ ਵੇ।
ਪਰ ਜੇੜੇ ਦਰਸ਼ਨ ਹੋਂਦੇ ਨੇ ਨਾ ਰੂਹ ਖੜੀ ਹੋ ਜਾਂਦੀ ਹੈ ਜਦੋਂ ਦਰ ਜੇੜੇ ਢਾਈ ਤਿੰਨ ਵਜੇ ਦੀ ਪਾਲਕੀ ਸਾਹਿਬ ਦੇ ਦਰਸ਼ਨ ਹੈ ਮੈਂ ਕਹਿੰਨੀ ਆ ਮਨ ਸ਼ਾਂਤ ਹੋ ਜਾਂਦਾ ਹੈ।
ਸਹੀ ਗੱਲ ਏ ਦਿਨ ਦੀ ਸ਼ੁਰੂਆਤ ਈ,
ਹਾਂ ਦਿਨ ਦੀ ਸ਼ੁਰੂਆਤ
ਦਿਨ ਦੀ ਸ਼ੁਰੂਆਤ ਈ, ਪੂਰਾ ਦਿਨ ਈ ਚੰਗਾ ਜਾਂਦਾ ਏ।
ਬਹੁਤ ਵਧੀਆ ਹੋ ਗਈ। ਉਹ ਤੇ ਕੋਈ ਐਵੇਂ ਆ ਜਾਂਦਾ ਮਜ਼ਾ ਆ ਜਾਂਦਾ ਓਥੇ ਤਾਂ। ਹੋਰ ਵੀ ਕਹਿੰਦਾ ਪਿਆ ਏ ਪੁੱਤਰ ਮੇਰਾ ਕੀ ਅੱਗੇ ਹੋਰ ਵੀ ਗੁਰਦੁਆਰੇ ਹੈਗੇ ਨੇ ਮੰਮਾ। ਤੇ ਚੱਲਣਾ ਤੁਸੀਂ ਵੀ ਮੈਂ ਮੈਂ ਕਹਯਾ ਚੱਲ ਪੁੱਤਰ ਜੀਵੇੈਂ ਤੇਰੀ ਹਮ ਹੈਗਾ ਦਿਲ ਤੇ ਚੱਲ ਪਾਂਗੇ।
ਸਹੀ ਗੱਲ ਏ ਬਾਬਾ ਦੀਪ ਸਿੰਘ ਜੀ ਦਾ ਵੀ ਹੈਗਾ ਏ ਉਹਦੀ, ਉਹਨਾਂ ਦੀ ਐਨੀ ਮਹ ਮਹਾਨਤਾ ਹੈਗੀ ਏ ਨਾ ਉੱਥੇ ਉੱਥੇ ਦੇ ਲੋਗ ਚੁਪਹਿਰਾ ਪੈਰਾਂ ਕੱਢਦੇ ਨੇ ਬਾਰ੍ਹਾਂ ਵਜੇ ਤੋਂ ਚਾਰ ਵਜੇ ਤੱਕ ਪਾਠ ਹੁੰਦਾ ਏ।
ਅੱਛਾ।
ਇੱਕ ਹਾਂਜੀ ਉੱਥੇ ਪੰਜ ਜਪਜੀ ਸਾਹਿਬ ਦੋ ਚੌਪਈ ਸਾਹਿਬ। ਹਾਂਜੀ ਹਾਂਜੀ ਅਸੀਂ ਗਏ ਸੀ ਤਾਂ ਹੀ ਦੱਸ ਰਹੀ ਆਂ ਮੈਂ ਵੀ।
ਹਮ ਤੁਸੀਂ ਹੋ ਕੇ ਆਏ ਔ?
ਹਾਂਜੀ ਚੁਪਹਿਰਾ ਕੱਟ ਕੇ ਆਏ ਸੀ ਅਸੀਂ ਵੀ ਅਸੀਂ ਗਏ ਸੀ ਨਾ ਨਏ ਸਾਲ ਤੇ। ਉੱਥੇ ਹੀ ਫਿਰ ਬਾਬਾ ਜੀ ਦੇ ਦਰਸ਼ਨ ਕਰਕੇ ਚੁਪਹਿਰਾ ਕੱਟ ਕੇ ਆਏ ਸੀ ਪੰਜ ਜਬਜੀ ਸਾਹਿਬ ਦੋ ਚਪਈ ਸਾਹਿਬ ਤੇ ਇੱਕ ਸੁਖਮਨੀ ਸਾਹਿਬ ਕਰਕੇ ਕੇ ਆਏ ਸੀ।
ਠੀਕ।
ਚੱਲ ਵਧੀਆ ਸਗੋਂ ਜਾਣਾ ਚਾਹੀਦਾ ਸਭ ਨੂੰ ਮਾਲਕ ਸਭ ਨੂੰ ਬੁਲਾਵੇ।
ਸਹੀ ਗੱਲ ਏ ਉਹਦੇ ਬੁਲਾਵੇ ਤੋਂ ਬਿਨਾਂ ਕੋਈ ਨੀ ਜਾ ਸਕਦਾ।
ਸਹੀ ਗੱਲ ਹੈ।
ਉਹਦਾ ਬੁਲਾਵਾ ਹੋਏਗਾ ਤਾਂ ਹੀ ਰੱਬ ਬੁਲਾਏਗਾ।
ਹਮ ਅਸੀਂ ਹੁਣ ਅਹਦੇ ਤਾਂ ਜਿੰਦੇ ਕਰਕੇ ਇਹ ਚੱਲਾ, ਉਨੰਦੇ ਕਰਕੇ ਨਾਲ ਚਾਰ ਹੋਰ ਜਣੇ ਜੁੜ ਗੇ ਨੇ। ਸਾਰੇ ਇਕੱਠੇ ਇੱਕ ਜਣਾ ਜਾਂਦਾ ਹੈ ਨਾ ਤੇ ਚਾਰ ਹੋਰ, ਜੁੜਦੇ ਨੇ ਤੇ ਮਾਲਕ ਆਪੇ ਸੁਣਦਾ ਹੈ ਹਾਂ ਉਹ ਬੁਲਾਣ ਆਲਾ ਬਸ ਉਹ ਮਾਲਕ ਹੈ ਚਾਹੇ ਪਰ ਜੋੜਨ ਵਾਲਾ ਵੀ ਕੋਈ ਹੋਣਾ ਚਾਹੀਦਾ।
ਸਹੀ ਗੱਲ ਏ ਕੀ ਪਤਾ ਰੱਬ ਨੇ ਕਿਆ ਏ ਕਿ ਇਹਨਾਂ ਨੂੰ ਵੀ ਲੈ ਕੈਂਅਈ
ਬਸ
ਤਾਂਹੀ
ਹੁਣ ਅੱਗੇ ਵੀ ਸਲਾਹ ਬਣਦੀ ਤੇ ਪਈ ਐ ਹੁਣ ਦੇਖੋ ਜੇ ਉਧਰ ਹੋ ਆਈਏ ਅੰਬਰਸਰ ਪੈਲੇ ਜੇ ਤਬੀਅਤ ਸਾਥ ਦਿੰਦੀ ਹੈ ਤੇ ਫੇਰ ਅੱਗੇ ਹੋਰ ਘੁੰਮ ਕੇ ਆਣਾ। ਬੰਗਲਾ ਮੁਖੀ ਜੀ। ਚਿੰਤਪੂਰਨੀ ਇਹ ਸਾਰਾ ਪਾਸੇ ਘੁੰਮ ਕੇ ਆਣਾ ਹੁਣ ਤੇ ਗਈ ਤੇ ਨੀ ਆ ਚਿੰਤਪੂਰਨੀ ਤੇ ਗਏ ਆ ਜਵਾਲਾ ਜੀ ਬਾਕੀ ਇੱਕ ਬੰਗਲਾ ਬਿਜੀ ਹੈਗੇ ਨੇ ਮਾਤਾ ਜੀ ਹੁਣ ਉਧਰ ਜਾਣਾ ਹੈ ਓ ਦੇਖੋ ਜੇ ਐਤਕੀ ਸਲਾਹ ਬਣਦੀ ਏ ਉਧਰ ਵੀ ਹੋ ਕੇ ਆਵਾਂਗੇ।
ਅੱਛਾ ਤੁਸੀਂ ਕਿਵੇਂ ਗਏ ਸੀ ਚਿੰਤਪੂਰਨੀ ਮਾਤਾ ਦੇ ਮੰਦਿਰ
ਉਹ ਮੇਰੇ ਭਰਾ ਹੈਗੇ ਨਾ ਤੇ ਉਹਨਾਂ ਨਾਲ ਸਲਾਹ ਬਣੀ ਸੀ ਇੱਕ ਵਰੀ ਤੇ ਉਹਨਾਂ ਨਾਲ ਫਿਰ ਅੱਗੇ ਕਨਵਿੰਸ ਕੀਤੀ ਸੀ ਅਸੀ ਕਨਵਿੰਸ ਕਰਕੇ ਫਿਰ ਅੱਗੇ ਘੁੰਮਣ ਗਏ ਸੀ। ਸਾਰੇ ਜਣੇ ਤੇ ਕਾਫ਼ੀ ਇੰਜੋਏ ਕੀਤਾ ਅਸੀਂ ਇਸ, ਹਾਂ!
ਭੀੜ ਹੇਗੀ ਸੀ ਜਾਂ ਨਾਰਮਲ ਹੇਗਾ ਈ ਸੀ?
ਬਿਲਕੁਲ ਨਾਰਮਲ, ਕੋਈ ਭੀੜ ਨਈਂ, ਕੋਈ ਰਸ਼ ਨਈਂ ਮਤਲਬ ਆਪਣਾ ਇੰਜੋਏ ਕਰਦੇ ਗਏ ਆਂ, ਇੰਜੋਏ ਕਰਦੇ ਆਏ ਆਂ। ਇੰਨਾਂ ਮਸਤੀ ਮਾਰੀ ਏ, ਬਹੁਤ ਚਲ ਅੱਗੇ ਦਰਸ਼ਨ ਖੁੱਲੇ ਮਾਤਾ ਰਾਣੀ ਜੀ ਦੇ ਉੱਗੋ ਫੇਰ ਏਨੇ ਵ, ਮਤਲਬ ਉੱਥੇ ਜਿਹੜੀ ਸਜਾਵਟ ਵੇਖੀ ਅਸੀਂ ਮੈਂ ਕਹਿਣੀ ਆਂ ਰੂਹ, ਖੜੀ ਹੋ ਜਾਂਦੀ ਐ ਜਿਹੜੀ ਉੱਥੇ ਦੀ ਆਰਤੀ ਏ ਸ਼ਾਮ ਦੇ ਟਾਈਮ ਦੀ। ਮਾਤਾ ਜੀ ਦੇ ਚਿੰਤਪੂਰਨੀ ਮਾਤਾ ਜੀ ਦੀ। ਤੇ ਸ਼ਾਮ ਦੇ ਟਾਈਮ ਅਸੀਂ ਪਹੁੰਚੇ ਸੀ, ਬਹੁਤ ਹੀ, ਮੈਂ ਕਹਿੰਨੀ ਹਾਂ। ਜਿਹੜੇ ਢੋਲ ਤੇ ਨਗਾਰੇ ਵੱਜਦੇ ਨੇ, ਉੱਥੇ ਸ਼ਾਮ ਦੇ ਟਾਈਮ ਮਜ਼ਾ ਆ ਜਾਂਦਾ ਹੈ।
ਅੱਛਾ ਜੀ, ਤੁਸੀ ਆਰਤੀ ਵੇਖ ਕੇ ਆਏ ਓ ਹੈਂ। ਦਰਸ਼ਨ ਕਾਰਕੇ ਆਏ ਓ।
ਬੋਤ ਵਦੀਆ, ਓਥੇ ਫੇਰ ਪੰਡਤ ਜੀ। ਕੁਝ ਖ਼ਾਸ ਹੈਗੇ ਸੀ। ਉਹਨਾਂ ਨੇ ਸਾਨੂੰ ਆਰਤੀ ਦੇ ਟਾਈਮ ਬਿਲਕੁਲ ਨੇੜੇ ਤੋਂ ਦਰਸ਼ਨ ਕਰਵਾਏ। ਪ੍ਰਸ਼ਾਦ ਵੀ ਮਤਲਬ ਸੋਹਣਾ ਚੜ੍ਹਾਇਆ ਸਾਨੂੰ ਹਾਂ, ਚੁੰਨੀ ਦਾ ਪ੍ਰਸ਼ਾਦ ਚੜ੍ਹਾਇਆ ਮਤਲਬ ਪ੍ਰਸ਼ਾਦ ਚੜ੍ਹਾ ਕੇ ਚੁੰਨੀ ਦਿੱਤੀ ਉਹਨਾਂ ਨੇ, ਬਹੁਤ ਵਧੀਆ ਲੱਗਿਆ।
ਅੱਛਾ। ਸਹੀ ਗੱਲ ਹੈ। ਹੋਰ ਕਿੱਥੇ-ਕਿੱਥੇ ਗਏ ਹੋ ਤੁਸੀਂ?
ਬਸ ਉੱਥੋਂ ਦੀ ਆ ਕੇ ਫੇਰ ਅਗਲੇ ਦਿਨ ਅਸੀਂ ਰੈਸਟ ਕਰਕੇ। ਸਵੇਰੇ ਫੇਰ ਅਸੀਂ ਸ਼ਾਮ ਦੇ ਟਾਈਮ ਪੁੱਛਿਆ। ਤੇ ਭਰਾ ਦਾ ਛੋਟਾ ਮੁੰਡਾ ਕਹਿੰਦਾ ਹੈ। ਅਸੀਂ ਦੇਵੀ ਤਲਾਬ ਮੰਦਿਰ ਜਾਣਾ ਹੈ। ਜਲੰਧਰ ਦਾ ਤਲਾਬ ਵੀ ਬੜਾ ਮਜ਼ੇਦਾਰ ਐ, ਵੇਖਣ ਵਾਲੀ ਚੀਜ਼ ਹੈਗੀ ਉਹ ਵੀ
ਅੱਛਾ ਜੀ।
ਹਾਂ, ਉਹ ਤੇ ਮੈਂ ਕਹਿਣੀ ਆਂ ਉੱਥੇ ਮੰਗਲ ਦੇ ਮੰਗਲਵਾਰ ਚੌਂਕੀ ਈ ਲੱਗਦੀ ਐ। ਇੰਨੀ ਸ਼ਾਨਦਾਰ ਮੈਂ ਕਹਿਦੀ ਆ ਲੋਕਾਂ ਦੀ ਮੰਨਤਾਂ ਇੰਨੀਆਂ ਪੂਰੀਆਂ ਹੋ ਰਹੀਆਂ ਜਲੰਧਰ ਇੱਚ ਵੀ ਸਾਡਾ ਕੋਈ ਕੱਟ ਨਈਂ ਐ ਜਲੰਧਰ ਵੀ ਬਹੁਤ ਮਜ਼ੇਦਾਰ ਸ਼ਹਿਰ ਏ। ਮੰਦਿਰ ਹੈਗਾ ਉਥੇ ਇਕ ਤੇ ਹਨੂੰਮਾਨ ਜੀ ਦਾ ਜਿਵੇ ਸਾਡੇ ਇਥੇ ਯਮੁਨਾਾਨਗਰ ਦੇ ਕੋਲ ਹੈ ਨਾ ਪੰਚਮੁਖੀ ਏਦਾਂ ਹੀ ਉਥੇ ਹੈ। ਹੈ ਜਲੰਧਰ ਦੇ ਵਿਚ ਕੀ ਕਹਿਦੇ ਨੇ ਹਨੂੰਮਾਨ ਜੀ ਦਾ ਮੰਦਿਰ ਦਿਰ ਹੈਗਾ। ਬਾਲਾ ਜੀ ਦਾ ਤੇ ਉਹ ਪੰਜ ਸੋ ਮਤਲਬ ਮੰਗਲਵਾਰ ਕਰੋਗੇ ਨਾ ਤੇ ਮੈਂ ਕਹਿਨੀ ਆ ਮਨੋਕਾਮਨਾ ਪੂਰੀ ਹੋਏਗੀ ਹੋਏਗੀ ਤੁਵਾਡੀ। ਉਥੇ ਚਿੱਠੀਆਂ ਦੇ ਵਿਚ ਲਿਖਿਆ ਜਾਦਾ ਹੈ।
ਅੱਛਾ ਜੀ
ਜਿਵੇ ਹੁਣ ਲੈਟਰ ਲਿਖਦੇ ਆਂ ਨਾ ਅਸੀ ਤੇ ਏਦਾਂ ਹੀ ਲੈਟਰ ਮਤਲਬ ਲਿਖ ਕੇ ਨਾਰੀਅਲ ਦੇ ਨਾਲ ਬਣ ਕੇ ਉਹਨਾਂ ਦੇ ਅਗੇ ਭੇਟ ਚੜਾਈ ਜਾਂਦੀ ਐ ਤੇ ਕਬੂਲ ਕਹਿੰਦੇ ਅਸੀ ਕਰੋ। ਤੇ ਐਵੇਂ ਕਬੂਲ ਕਰਦੇ ਨੇ ਉੱਥੇ
ਅੱਛਾ
ਹਾਂ ਬਹੁਤ ਵਧੀਆ ਮੈਂ ਕਹਿੰਦੀ ਹਾਂ ਲੋਕੀ ਸੰਗਤ ਐਵੇ ਰਸ਼ ਨਹੀ ਹੈ। ਜੇ ਕੁਛ ਨਜ਼ਰ ਆਉਦਾ ਹੈ। ਤੇ ਲੋਕਾਂ ਨੂੰ ਨ
ਸਹੀ ਗੱਲ ਏ ਤਾਂ ਹੀ ਜਾਣਦੇ ਨੇ ਲੋਕੀ ਵੀ
ਹਾਂ- ਤਾਂ ਕਰਕੇ ਬਸ ਵਧੀਆ ਜੇ ਤੁਹਾਡਾ ਵੀ ਦਿਲ ਹਾਂ ਠੀਕ ਹੈ।
ਠੀਕ ਹੈ ਸਤਿ ਸ਼੍ਰੀ ਅਕਾਲ